ਹਾਂਜੀ ਸਾਸਰੀਕਾਲ ਜੀ ਹੋਰ ਕੀ ਕਰਦੇ ਪਏ ਓ।
ਜੀ ਚਾਹ ਪਾਣੀ ਪੀਂਦੇ ਪਏ ਆਂ ਬਸ
ਮੈਂ ਵੀ ਚਾਹ ਈ ਪੀ ਰੀ ਸੀ ਹੋਰ ਹੋਰ ਤੁਆਨੂੰ ਓ ਆਂਦੇ ਐ-ਐ ਚਾਮਪਾਂ ਬਣਾਂਣੀਆਂ ਆਂਦੀਆਂ ਐ।
ਨਾ ਮੈਨੂੰ ਨੀ ਆਂਦੀ ਜੀ।
ਚਾਂਪ ਨੀ ਆਂਦੀ ਮੈਂ ਪੁੱਛਣਾ ਸੀ ਚਾਂਪ ਕਿੱਦਾਂ ਬਣਾਦੇ ਨੇ।
ਦੱਸੋ ਤੁਸੀਂ ਦੱਸਦੋ ਮੈਨੂੰ
ਮੈਨੂੰ ਆਂਦੀ ਨੀ ਚਾਂਪ ਇਸੇ ਕਰਕੇ ਮੈਂ ਤੁਹਾਡੇ ਕੋਲੋਂ ਪੁ
ਅੱਛਾ-ਅੱਛਾ-ਅੱਛਾ-ਅੱਛਾ ਨਾ ਮੈਨੂੰ ਨੀ ਆਂਦੀ ਜੀ।
ਅੱਛਾ
ਹਾਂਜੀ
ਅੱਛਾ ਕਟੈਲ ਦਾ ਚਾਰ ਆਂਦਾ ਤਾਨੂੰ ਪਾਉਣਾ।
ਨਈ ਐ ਵੀ ਨੀ ਆਂਦਾ ਜੀ ਮੈਨੂੰ ਤੋਂ
ਮੈਂ ਐ ਸੋਚਦੀ ਵੀ ਸੀ ਮੈਂ ਕਿਆ ਅਚਾਰ ਪਾਣਾ। ਤੇ ਹੁਣ ਐਂ ਕਈ ਨਾ ਕੈਂਦੇ ਨੇ ਮੈਨੂੰ ਆਚਾਰ ਵਾਸਤੇ ਕਟੈਲ ਦਾ ਚਾਰ ਵਾਸ ਤੇ ਮੈਂ ਕੈਨੀ ਆਂ ਕਟੈਲ ਦਾ ਚਾਰ ਤੇ ਬੜਾ ਔਖਾ ਏ। ਉਦੀ ਕੇਅਰ ਬੜੀ ਕਰਨੀ ਪੈਂਦੀ ਏ।
ਅੱਛਾ ਜੀ ਤੇ ਤੁਸੀਂ ਯੂਟਿਊਬ ਤੋਂ ਦੇਖ ਲਓ।
ਯੂਟਿਊਬ ਤੋਂ ਤਾਂ ਦੇਖ ਲਾਂਗੀ। ਮੈਂ ਜਦੋਂ ਬੰਦਾ ਪਾਏ ਨਾ ਤੇ ਉਹੀ ਹਿਸਾਬ ਵਕਰਾ ਉਂਦਾ ਨਾ
ਓ ਹਾਂਜੀ-ਹਾਂਜੀ ਓ ਤੋਂ ਹੈਗੀ ਈ ਗੱਲ
ਹੋਰ-ਹੋਰ ਮੌਸਮ ਕਿਹੋ ਜਾ ਉੱਧਰ ਦਾ
ਮੌਸਮ ਗਰਮੀ ਹੈਗੀ ਜੀ।
ਇੱਧਰ ਬੋਤ ਗਰਮੀ ਏ ਲੈਟ ਜਾਈ ਜਾ ਰਈ ਐ ਬਾਰ-ਬਾਰ
ਇੱਥੇ ਵੀ ਸੇਮ ਈ ਹੋ ਰਿਆ ਜੀ। ਹੋਰ ਕੋਈ ਆਚਾਰ ਤੁਸੀਂ ਪਾ ਲੈਂਦੇ ਓ ਤਾਂ ਦੱਸ ਦੋ ਮੈਨੂੰ, ਮੈਂ ਵੀ ਸਿੱਖ ਲਾਂਗੀ ਤੁਆਡੇ ਤੋਂ।
ਬਸ, ਅਚਾਰ ਤਾਂ ਸਾਰੇ ਈ ਪਾ ਲਈਦੇ, ਅੰਬ ਦਾ ਵੀ ਪਾ ਲਈਦਾ। ਅਅ ਚਟਨੀ ਆਂਦੀ ਪਾਣੀ ਅੰਬੀਆਂ ਦੀ?
ਹਾਂਜੀ ਓ ਤੋਂ ਕਰ ਲੈਂਦੀ ਆ ਮੈਂ, ਕਚਿਆ ਅੰਬੀਆਂ ਦੀ ਨਾ?
ਹਾਂ, ਕਿਸ ਤਰ੍ਹਾਂ ਪਾਂਦੇ ਓ ਚਟਨੀ?
ਓ ਤੋ ਮੈਂ ਜੀ, ਮੈਂ ਵੀ ਯੂਟਿਊਬ ਤੋਂ ਸਿੱਖੀ ਸੀਗੀ ਤੇ ਅ ਅੰਬੀਆਂ ਲਿਆਓ ਤੇ ਉਨ੍ਹਾਂ ਨੂੰ ਛਿੱਲ ਲੋ, ਜੇੜਾ ਉਨਾਂ ਦਾ ਛਿਲਕਾ ਹੁੰਦਾ, ਹਰਾ-ਹਰਾ ਜਾ
ਹਾਂ।
ਤੇ ਉਨਾਂ ਨੂੰ ਕੱਦੂ-ਕਸ ਕਰ ਲੋ, ਫੇਰ ਅੰਬੀਆਂ ਨੂੰ ਤੇ ਹਾਂਜੀ! ਤੇ ਨਾ, ਉਹ ਉਦੇ ਵਿੱਚ ਨਾ ਪਾਣੀ ਨੀ ਪਾਣਾ ਬਿਲਕੁਲ।
ਹਾਂ, ਪਾਣੀ ਠੀਕ ਏ।
ਹਾਂਜੀ! ਤੇ ਫੇਰ ਕੜਾਈ 'ਚ ਪਾ ਲੋ ਉਨਾਂ ਨੂੰ ਔਰ ਚੀਨੀ ਪਾ ਲੋ, ਮਿੱਠਾ ਜਿੰਨਾ ਤੁਸੀਂ ਚਾਂਦੇ ਓ।
ਅੱਛਾ।
ਹਾਂਜੀ! ਫੇਰ ਥੋੜਾ ਓ ਨਾ, ਫੇਰ ਮਿਕਸ ਹੋਜੂਗਾ ਮਿੱਠਾ ਉਦੇ ਵਿੱਚ। ਪਤਾ ਲੱਗਦਾ ਤੋ ਤੁਹਾਨੂੰ, ਇੱਕ ਜਿ ਸਾਰ ਜਿ ਬਣਜੂਗੀ ਉਹ, ਫੇਰ ਹਾਂਜੀ! ਫੇਰ ਤੁਸੀਂ ਓਦੇ ਵਿੱਚ ਪਾਓ, ਰਾਈ ਪਾਓ। ਮਸਾਲੇ ਡਾਲ ਦੋ ਮਤਲਬ ਕਿ।
ਅੱਛਾ, ਸਾਰਿਆ ਨੂੰ ਤੇ ਤੜਕਾ ਨੀ ਲਾਣਾ ਉਨੂੰ, ਤੇਲ ਨੀ ਪਾਣਾ?
ਤੇਲ-ਤੂਲ ਕੁਛ, ਮੈਂ ਤੋ ਨੀ ਪਾਂਦੀ ਜੀ ਤੇਲ।
ਅੱਛਾ! ਅੱਛਾ, ਤੇਲ-ਤੂਲ ਕੁਛ ਨੀ ਪਾਣਾ, ਬਸ ਏਸ ਤਰਾਂ ਈ ਉਦੇ ਵਿੱਚ ਸੁੱਟ ਦੇਣਾ।
ਹਾਂਜੀ, ਨਈਂ ਕਈ ਲੋਕੀ ਤਾਂ ਤੜਕਾ ਵੀ ਲਾਂਦੇ ਨੇ।
ਹਾਂ, ਹਾਂ ਉਹ ਮੈਂ ਦੇਖਿਆ ਨਾ ਕਿਉਂਕਿ ਮੈਂ ਮੇਰੀ ਸੱਸ ਬਣਾਂਦੇ ਸਨ ਨਾ, ਮੈਨੂੰ ਨੀ ਪਤਾ ਸੀ, ਮੈਂ ਹੁਣ ਮੈਂ ਤੇ ਕਦੀ ਬਣਾਈ ਨੀ, ਤੇ ਮੈਂ ਕਿਹਾ ਚਾ ਆ ਕਿ ਅੰਬ ਅੰਬੀਆਂ ਲਿਆ ਕੇ ਚਟਨੀ ਬਣਾਈਏ, ਕਿਸੇ ਵੇਲੇ ਬੰਦੇ ਨੂੰ ਪਰੋਂਠੀ ਦੇ ਨਾਲ ਖਾ ਈ ਲੈਂਦਾ ਨਈ ਸਬਜ਼ੀ ਚੰਗੀ ਲੱਗਦੀ ਕਿਸੇ ਵੇਲੇ।
ਤੋ ਮੈਂ ਤੋਂ ਐਵੇਂ ਈ ਬਣਾਂਦੀ ਹੈਗੀ। ਫੇਰ ਉਦੇ ਵਿੱਚ ਮੈਂ, ਜਦ ਮਿਕ ਮਿਕਸ ਹੋ ਜਾਂਦਾ ਬਿਲਕੁਲ ਮਿੱਠਾ ਤੇ ਅੰਬੀਆਂ ਦਾ ਜੋ ਅਸੀਂ ਕੱਦੂਕਸ ਕੀਤਾ ਏ। ਉਦੇ ਵਿੱਚ ਕਾਲੀ ਮਿਰਚ ਹੋ ਗੀ ਏ, ਲਾਲ ਮਿਰਚ ਹੋ ਗੀ ਏ, ਦੇਗੀ ਮਿਰਚ ਹੋ ਗੀ ਏ। ਤੇ ਸੌਂਫ ਅਜਵਾਇਨ ਥੋੜੀ ਥੋੜੀ ਨਾ ਏ ਪਾ ਦਿੰਦੀ ਹੈਗੀ ਮੈਂ ਤੇ, ਨਮਕ ਪਾ ਲੋ ਥੋੜਾ ਜਾ ਖੱਟੀ-ਮਿੱਠੀ ਜੀ ਹੋ ਜਾਂਦੀ ਐ।
ਜਵੈਨ ਤੇ ਮੇਰੇ ਖਿਆਲ ਨਈਂ ਪੈਂਦੀ, ਜਵੈਨ ਪੈਂਦੀ ਏ?
ਮੈਂ ਤੋ ਪਾ ਲੈਂਦੀ ਹੈਗੀ ਜੀ, ਥੋੜ੍ਹੀ ਜਿਹੀ ਸੌਂਫ ਵੀ ਪਾਂਦੀ ਹੈਗੀ ਮੈਂ ਤੋ।
ਹਾਂ, ਸੌਫ ਤੇ ਪੈਂਦੀ ਆ, ਸੌਂਫ ਵੀ ਪੈਂਦੀ ਆ, ਹੋਰ
ਹਾਂਜੀ, ਤੇ ਵਧੀਆ ਬਣਦੀ ਹੈਗੀ।
ਅੱਛਾ, ਚਲੋ ਮੈਂ ਵੀ ਏਸਰਾ ਹੀ ਬਣਾਵਾਂਗੀ। ਬਣਾਵਾਂਗੀ ਹੋਰ ਕੀ ਮੈਂ, ਮੈਂ ਤੇਲ ਦੇ ਚੱਕਰ ਵਿੱਚ ਨਾ ਮੈਂ ਬਣਾਂਦੀ ਨੀ ਪਾਈਆਂ। ਮੈਂ ਕਿਆ, ਤੇਲ ਪਾਣਾ ਪੈਣਾ, ਤੇਲ ਤੇ ਮੈਂ ਪਤਾ ਨੀ ਪਾਉਂਦੇ ਨਹੀਂ ਪਾਉਂਦੇ, ਬਸ ਇਹਦੀ 'ਚ ਤੇਲ ਨੀ ਮਤਲਬ ਪਾਉਣਾ ਹਨਾ?
ਚਟਨੀ 'ਚ ਤੋ ਮੈਂ ਸੁਣਿਆ ਵੀ ਨੀ ਕਿ ਤੇਲ ਪਾਉਂਦੇ ਨੇ, ਮੇਰੇ ਖਿਆਲ ਤੋਂ। ਬਾਕੀ ਮੈਂ ਵੀ ਨਾ ਯੂਟਿਊਬ 'ਚ ਚੋਈ ਸਿੱਖੀ ਸੀ, ਤੇ ਓਦੇ ਵਿੱਚ ਤੋਂ ਨਾ ਡਿਫਰੈਂਟ-ਡਿਫਰੈਂਟ ਤਰੀਕੇ ਹੈਗੇ ਲੋਕਾਂ ਦੇ। ਜੇੜੇ ਵੀਡੀਓਜ਼ ਆਂਦੇ ਨੇ ਨਾ ਕੋਈ ਕੇੜੇ ਤਰੀਕੇ ਨਾਲ ਪਾਂਦੇ ਨੇ, ਕੋਈ ਕੇੜੇ ਤਰੀਕੇ ਨਾਲ ਪਾਂਦੇ ਨੇ, ਜੋ ਮੈਨੂੰ ਤੋ ਜੋ ਈਜ਼ੀ ਜਾ ਲੱਗੇਆ ਨਾ ਮੈੰ ਤਾਂ ਓਦੇ ਨਾਲ ਕਰ
ਅੱਛਾ, ਠੀਕ ਐ, ਚਲੋ ਚਟਨੀ ਤੇ ਆ ਗਈ ਬਨਾਨੀ। ਕੁਛ ਤੇ ਆਏਆ ਹੋਰ-ਹੋਰ
ਤੋ ਮੈਨੂੰ ਨੀ ਆਂਦਾ ਕੁਛ
ਅੱਛਾ।
ਹਾਂਜੀ।
ਕੋਈ ਆਂਦਾ ਹੈਗਾ ਅੰਮ ਦਾ ਵਗੈਰਾ ਤੁਸੀ ਮੈਨੂੰ ਦੱਸਦੋ ਤੁਸੀ
ਅੰਬ ਦਾ ਆਚਾਰ ਤੇ ਮੈਂ ਪਾ ਲੈਨੀ ਆਂ ਅੰਬੀਆਂ ਨੂੰ ਸੁੱਕਾ ਕੇ, ਅੰਬੀਆਂ ਕੱ ਟੀਆਂ ਹੋਈਆਂ ਧੋ ਲੈਂਨੇ ਆਂ, ਪੈਲਾਂ ਓਨਾਂ ਨੂੰ ਕੱਟ ਕੇ ਨਾ ਕਟਵਾ ਕੇ ਲਿਆਂਨੇ ਆਂ ਧੋ-ਧਾ ਕੇ ਓਨਾਂ ਨੂੰ ਧੁੱਪ ਲਵਾ ਲੈਂਨੇ ਆਂ, ਇੱਕ ਦੇਆੜੀ ਦੀ ਧੁੱਪ ਲਾਂਦੇ ਆਂ। ਓ ਜਦੋਂ ਦੀਆਂ ਸੁੱਕ ਜਾਂਦੀਆਂ ਨੇ ਨਾ ਚੰਗੀ ਤਰਾਂ ਐ ਨੀਂ ਬਿਲਕੁਲ ਈ ਸੁਕਾ ਦੇਨੀਆਂ ਬਿਲਕੁਲ ਈ ਪਾਪੜ ਨੀਂ ਕਰਨੀਆਂ ਹੁੰਦੀਆਂ ਇੱਕ ਦਿਨ ਦੀ ਧੁੱਪ ਲੱਗਦੀ ਐ, ਇੱਕ ਦਿਨ ਹਾਂ, ਇੱਕ ਦਿਨ ਦੀ ਧੁੱਪ ਲਗਾ ਕੇ ਓਦੇ 'ਚ ਜਿਸ ਤਰਾਂ ਪੰਜ ਕਿੱਲੋ 'ਚ ਇੱਕ ਬੋਤਲ ਤੇਲ ਦੀ ਪੈ ਜਾਂਦੀ ਐ।
ਅੱਛਾ ਜੀ, ਤੇ ਤੇਲ ਗਰਮ ਕਰਕੇ ਪਾਏਦਾ ਕੀ ਠੰਡਾ ਈ ਪਾਏਦਾ ਏ?
ਨਈਂ ਮੈਂ ਤੇ ਕੱਚਾ ਈ
ਕੱਚਾ ਈ? ਹਾਂਜੀ-ਹਾਂਜੀ ਜੇੜੇ ਕਈ ਕੇੰਦੇ ਨੇ ਕਿ ਜੇੜੇ ਸਰਸੋਂ ਦਾ ਤੇਲ ਹੁੰਦਾ ਨਾ, ਓਦੇ ਵਿੱਚ ਸਮੈਲ ਜੀ ਹੁੰਦੀ ਐ ਜੀ।
ਨਈਂ, ਮੈਂ ਕੱਚਾ ਈ ਪਾਂਨੀ ਆਂ, ਦਰਸੱਲ ਸਾਡੀ ਸੱਸ ਜੇੜੇ ਪਾਂਦੇ ਸਨ ਨਾ, ਓ ਪਕਾ ਕੇ ਪਾਂਦੇ ਸਨ। ਤੇ ਜੇੜਾ ਕੱਚਾ ਤੇਲ ਹੁੰਦਾ ਨਾ, ਓ ਕਾਫੀ ਦੇ, ਕਾਫੀ ਲੰਬਾ ਚਲ ਜਾਂਦਾ ਵੇ। ਪਕਾ ਹਾਂ ਪਕਾ ਕੇ ਜੇੜਾ ਤੇਲ ਪਾਂਨੇ ਆਂ ਨਾ, ਤੇ ਓ ਠੰਡਾ ਕਰਕੇ ਓਦੇ ਨਾਲ ਜਲਦੀ ਚਾਰ ਗੱਲ ਜਾਂਦੈ।
ਅੱਛਾ-ਅੱਛਾ, ਠੀਕ ਐ ਜੀ, ਠੀਕ ਐ।
ਹਾਂ, ਕੱਚੇ ਤੇਲ ਨਾਲ ਜਲਦੀ ਆਚਾਰ ਗੱਲਦਾ ਨੀਂ।
ਠੀਕ ਐ ਜੀ, ਠੀਕ ਐ।
ਕੱਚਾ-ਕੱਚਾ ਰੈਂਦਾ, ਤੇ ਓ ਜੇ ਇੱਕ ਹਾਂ, ਅੱਧੀ ਅੱਧੀ ਓ ਪਾ ਲੈਂਨੇ ਆਂ, ਅਸੀਂ ਨਮਕ ਦੀ ਥੈਲੀ। ਅੱਧੀ ਨਮਕ-ਅੱਧੀ ਨਮਕ ਦੀ ਥੈਲੀ ਪੈ ਜਾਂਦੀ ਐ ਓਦੇ'ਚ ਇੱਕ ਕਿੱਲੋ 'ਚ ਅੱਧਾ ਕਿੱਲੋ ਨਮਕ ਪੈ ਜਾਂਦੈ, ਪੰਜ ਕਿੱਲੋ ਤੇ ਇੱਕ ਦਸ-ਦਸ ਰੁਪਏ ਵਾਲੇ ਪੈਕਟ ਆਂਦੇ ਨੇ ਹਲਦੀ ਹੋ ਗਈ ਅ ਕਲੋਂਜੀ ਹੋ ਗਈ, ਕਲੋਂਜੀ ਹੋ ਗਈ, ਮੇਥਰੇ ਹੋ ਗਏ। ਏਨਾਂ ਸਾਰੇਆਂ ਨੂੰ ਦਾਦੜ ਕਰਕੇ ਨਾ ਵਿੱਚ ਸੁੱਟ ਦੇਨੇ ਆਂ। ਹਾਂ, ਬਸ ਰਲਾ ਲਏ ਹਾਂ ਰਲਾ, ਕੇ ਏਨਾਂ ਨੂੰ ਮਿਕਸ ਕਰਕੇ ਸਾਰਾ ਡੱਬੇ 'ਚ ਪਾ ਕੇ ਰੱਖ ਦੋ ਓਸ ਟਾਈ ਭਾਵੇਂ ਅਗਲੇ ਦਿਨ ਤੋਂ ਈ ਖ਼ਾਨਾ ਸ਼ੁਰੂ ਕਰ ਲੋ।
ਅੱਛਾ ਜੀ।
ਹਾਂ, ਮੈਂ ਤੇ ਏਦਾਂ ਈ ਪਾਨੀ ਆਂ।
ਸਾਲ ਭਰ ਵੀ ਚੱਲ ਪੈਂਦਾ ਹੈਗਾ ਹੈਨਾ ਜੀ।
ਹਾਂ ਐ ਤੇ ਮੈਂ ਪਿਛਲੇ ਸਾਲ ਪਾਇਆ ਸੀ, ਹਜੇ ਤੀਕਰ ਚੱਲ ਰਿਹਾ ਮੇਰਾ ਆਚਾਰ।
ਅੱਛਾ ਜੀ।
ਹਾਂ।
ਹੋਰ ਕੋਈ ਮੈਨੂੰ ਦੱਸੋ ਤੁਸੀਂ ਬੱਚਿਆਂ ਦੇ ਜੇੜੇ ਟਿਫਨ ਹੁੰਦੇ ਨੇ? ਖਾਂਦੇ ਨੀ ਨਾ ਸਬਜ਼ੀਆਂ। ਜਿਹੜੇ ਬੱਚੇ ਹਾਂਜੀ, ਜਿਹੜੇ ਲੰਚ ਅਸੀਂ ਭੇਜੀ ਨਾ ਉਹਨਾਂ ਨੂੰ ਜੇੜੀ ਬੀਨਸ ਬਣਾਤੀ, ਸ਼ਿਮਲਾ ਮਿਰਚ ਬਣਾਤੀ ਖਾਂਦੇ ਨੀ ਹੈਗੇ ਬੱਚੇ। ਤੇ ਹਾਂ ਤੇ ਜਿਹੜੇ ਆ ਸਾਨੂੰ ਇਹ ਹੋ ਗਿਆ ਨਾ, ਨਾ ਜੇੜੇ ਵਡੇ ਖਾਂਦੇ ਹੈਗੇ ਨੀ ਨਾ, ਬੱਚੇ ਨੀ ਖਾਂਦੇ ਹੈਗੇ ਜਿਹੜੇ ਆਪਾਂ ਸਕੂਲ ਚ ਭੇਜਦੇ ਹੈਗੇ ਨਾ ਇੰਨਾ ਨੂੰ ਕਹਿੰਦੇ ਪਸੰਦ ਨੀ ਹੁੰਦੀ ਨਾ, ਤੂੰ ਥੋੜ੍ਹੀ ਨਾ ਮੁਸ਼ਕਿਲ ਹੋ ਜਾਂਦੀ ਹੈਗੀ, ਕਿ ਬਈ ਇਨਾਂ ਨੂੰ ਕੀ ਭੇਜੀਏ ਰੋਜ਼-ਰੋਜ਼।
ਇਹ ਨਾ ਪਾਸਤੇ ਚ ਖਾ ਪਾਸਤੇ ਚ ਕਈ ਬੱਚੇ ਨਈ ਖਾਂਦੇ, ਮੇਰੀ ਛੋਟੀ ਕੁੜੀ ਵੀ ਨੀ ਖਾਂਦੀ ਹੈਗੀ। ਸ਼ਿਮਲਾ ਮਿਰਚਾਂ ਕੱਢ-ਕੱਢ ਕੇ ਬਾਰ ਸੁੱਟੀ ਜਾਏਗੀ, ਮੈਂ ਬਣਾ ਮੈਂ ਬਣਾਣੀ ਬੰਦ ਕੀਤੀ ਸੀ, ਮੈਂ ਹੁਣ ਬਣਾਣੀ ਆ ਈ ਨੀ।
ਓਵੀ ਵੀ ਨਹੀਂ ਲਿਆਂਦੇ ਨਾ ਫਿਰ ਫਾਇਦਾ ਕੋਈ ਨਹੀਂ।
ਅਹ, ਇਹ ਹੀ ਏ ਪਾਸ ਪਾਸਤਾ, ਪੁਸਤਾ ਬਣਦਾ ਏ ਯਾ ਮਕਰੋਨੀ ਬਣਦੀ ਤੇ ਤਾਂ ਜਾ ਕੇ ਸ਼ਿਮਲਾ ਮਿਰਚ ਪੈਂਦੀ ਏ।
ਹਾਂਜੀ, ਹਾਂਜੀ ਅੱਛਾ ਜੀ।
ਮੈਂ ਟਿਫਨ ਦੇ ਵਿੱਚ ਭੇਜਦੀ ਨੀ ਬੱਚਿਆਂ ਨੂੰ ਏ ਚੀਜ਼ਾਂ ਮੈਂ ਤੇ ਜਿਸ ਤਰ੍ਹਾਂ ਰਾਈਸ ਹੋ ਗਏ ਤੇ ਉਹ ਅ ਰੋਟੀ ਲਾਤੀ ਪਰੋਂਂਠੀਆਂ ਵਗੈਰਾ ਲਾਤੀਆਂ ਨਾਲ ਸਬਜ਼ੀ ਪਾਤੀ ਆਲੂ ਦੀ ਸਬਜ਼ੀ ਮੇਰੇ ਬੱਚੇ ਨਾ ਜ਼ਿਆਦਾ ਸਬਜ਼ੀ ਟਿਫਨ ਚ ਲੈ ਕੇ ਜਾਂਦੇ ਨੇ।
ਅੱਛਾ ਜੀ।
ਹਾਂ, ਮੈਂ ਇਹ ਨੀ ਇਸ ਤਾਂ ਕਈ ਵਾਰ ਤੇ ਬੱਚੇ ਪਤਾ ਕੀ ਕਹਿਣਗੇ ਮੰਮੀ ਦਾਲ ਪਾ ਦੋ ਸਾਡੇ ਟਿਫਨ ਚ ਰੋਟੀ ਨਾਂ ਗਿੱਲੀ-ਗਿੱਲੀ ਕਰਕੇ ਖਾ ਲੈਂਦੇ ਨੇ।
ਇੱਦਾਂ ਹੋ ਜਾਂਦਾ ਨਾ ਜੇੜੇ ਟਿਫਨ ਲੀਕ ਕਰ ਜਾਂਦੇ ਨੇ, ਤਾਂ ਬੈਗ ਵੀ ਖਰਾਬ ਹੋ ਜਾਂਦਾ ਹੈ ਸਾਰਾ ਬੱਚਾ
ਨਾ, ਨਾ ਪਤਾ ਉਨੂੰ ਟਿਫਨ ਵਿੱਚ ਪੰਨੀ ਚ ਪਾਲੋ ਹਨਾ। ਟਿਫਨ ਨਾਲੇ ਖੁੱਲਦੇ ਨੀ ਹੈ ਜਿਹੜੇ ਮੇਰੇ ਕੋਲ ਟਿਫਨ ਨੇ ਨਾ ਖੁੱਲਦੇ ਨੀ ਹੈਗੇ। ਰਬੜ ਵਾਲੇ ਨੇ ਹਾਂ। ਟਿਫਨਾਂ ਦਾ ਹਿਸਾਬ ਹੁੰਦਾ ਨਾ, ਟਿਫਨ ਉਹ ਡੱਬੀਆਂ ਟੈਟ ਹੋਣ ਤੇ ਫੇਰ ਨੀ ਖੁੱਲਦੀਆਂ ਹਾਂ।
ਜਿਹੜੇ ਅੱਜ-ਕੱਲ੍ਹ ਤੋਂ ਰੈਸਪੀਆਂ ਹੈਗੀਆਂ ਨਾ ਤੁਸੀਂ ਯੂਟਿਊਬ ਤੇ ਜਾਓ, ਤੇ ਇੱਕ ਤੋਂ ਇੱਕ ਵੱਧ ਕੇ ਮਿਲੋਗੀ ਤੁਹਾਨੂੰ।
ਹਾਂ ਉਹ ਤੇ ਹੈ ਈ, ਰੈਸਪੀਆਂ ਤੇ ਕੋਈ ਵੀ ਬਣਾ ਲੋ ਮੈਦੇ ਦੀਆਂ ਈ ਆ ਸਾਰੀਆਂ ਰੈਸਪੀਆਂ।
ਹਾਂਜੀ, ਹਾਂਜੀ ਬਟ ਜਿਹੜਾ ਕੋਈ ਸਿੱਖਣਾ ਚਾਂਦਾ ਹੈਗਾ ਨਾ, ਤੋ ਜੀ ਯੂਟਿਊਬ ਤੇ ਸਭ ਕੁਛ ਹੈਗਾ ਅੱਜ-ਕੱਲ੍ਹ। ਹਨਾ ਅੱਜ-ਕੱਲ੍ਹ ਹਾਂ ਪੈਲਾਂ ਜੇੜਾ ਹੁੰਦਾ ਅਸੀਂ ਆਪਾਂ ਦੇਖੋ ਸਾਡੇ ਵੱਡੇ ਬਜ਼ੁਰਗ ਹੁੰਦੇ ਸੀ, ਉਨਾਂ ਦੇ ਨਾਲ ਆਪਾਂ ਸਿੱਖਦੇ ਸੀ। ਹੁਣ ਏਦਾਂ ਦੀ ਪ੍ਰੋਬਲਮ ਨੀ ਹੈਗੀ ਕੁਛ।
ਹਾਂ, ਅੱਜ-ਕੱਲ੍ਹ ਸਭ ਕੁਛ ਸਿੱਖਿਆ ਸਿਖਾਏ ਨੇ ਬੱਚਿਆਂ ਨੂੰ, ਕੌ ਨਾ ਕਿ ਆਹ ਤੇ ਮੇਰੇ ਨਾਲ ਬੈ ਜਾ ਨਈ ਬੇਂਦੇ ਹੈਗੇ ਕੈਂਦੇ ਸਾਨੂੰ ਆਂਦਾ। ਸਾਨੂੰ ਆਂਦਾ-ਸਾਨੂੰ ਆਂਦਾ ਤੁਸੀਂ ਸੁਨਾਓ ਨਾ
ਸਬਜ਼ੀ ਹੋ ਗਈ, ਕੋਈ ਕੁਛ ਆ ਸ ਆਪਾਂ ਫੂਡ ਫਾਸਟ ਫੂਡ ਸ ਬਨਾਨਾ ਸਿੱਖਨਾ ਹੋਵੇ ਤੇ ਓਥੇ ਨਾ ਯੂਟਿਊਬ ਤੇ ਸਬ ਕੁਛ ਮਿਲ ਜਾਂਦਾ ਐ।
ਹਾਂ।
ਹਰ ਤਰੀਕੇ ਨਾਲ ਆਪਾਂ ਬਨਾ ਸਕਦੇ ਨੇ।
ਆਈ ਤਾਂ ਬੱਚੇਆਂ ਨੂੰ ਕਓ ਨਾ ਆ ਮੈਂ ਸਿਖਾਦਾ ਪ੍ਰੈਕਟੀਕਲ ਕਰਦੇ ਨੀ ਹੈਗੇ ਤੇ ਕੈਨਗੇ ਆਂਦਾ ਏ।
ਹਾਂਜੀ-ਹਾਂਜੀ-ਹਾਂਜੀ। ਓਹੀ ਨਾ ਬਟ ਫਟਾਫਟ ਯੂਟਿਊਬ ਖੋਲੋ ਤੇ ਓਥੋਂ ਸਿੱਖੋ ਤੇ ਬਨਾ ਲੋ। ਮਤਲਬ ਅ ਮ ਏਦਾਂ ਦੇ ਲੋਕ ਹੋ ਗਏ ਨੇ ਬੱਚੇ ਵੀ ਨਾ ਏਨਾਂ ਨੂੰ ਪਸੰਦ ਵੀ ਨੀ ਆਂਦੀ ਘਰ ਦੀ ਕੋਈ ਚੀਜ਼ ਬਨੀ।
ਅ ਹਰ ਚੀਜ਼ ਬਾਰੋਂ ਖਵਾ ਖਾਨੀ ਏ ਹਰ ਚੀਜ਼।
ਬਾਰ ਦੀ ਕੋਈ ਵੀ ਖਿਲਾ ਦੋ ਓ ਏਨਾਂ ਨੂੰ ਓ ਜਾਦਾ ਸਵਾਦ ਲੱਗੂਗੀ ਘਰ ਦੇ ਮੁਕਾਬਲੇ।
ਹੂੰ।
ਹਨਾ ਜੀ। ਓਨਾ ਨੂੰ ਫੇਰ ਏਈ ਚਾਈਦਾ ਬਾਰ ਦਾ ਖਾਈ ਜਾਓ ਜਿੰਨਾ ਮਰਜ਼ੀ। ਤੇ ਏਹੀ ਹੋ ਜਾਂਦਾ ਵੀ ਜੇ ਬੱਚੇਆਂ ਨੂੰ ਟਿਫਨ ਭੇਜਨਾ ਹੋਵੇ ਨਾ ਤਾਂ ਮੈਨੂੰ ਥੋੜੀ ਜੀ ਮੁਸ਼ਕਿਲ ਹੋ ਜਾਂਦੀ ਹੈਗੀ। ਕੀ ਹੁਨ ਰੋਜ਼-ਰੋਜ਼ ਕੀ ਬਨਾਈਏ ਏਨਾਂ ਦੇ ਵਾਸਤੇ।
ਤੇ ਮੈਂ ਤੇ ਆਲੂ ਕੱਟਦੀ ਆਂ, ਦੋ ਕ ਆਲੂ ਕੱਟ ਕੇ ਪਤਲੇ-ਪਤਲੇ, ਤੇ ਤੇਲ ਪਾਇਆ ਜੀਰਾ ਪਾਇਆ, ਜਵੈਨ ਪਾਈ ਤੇ ਆਲੂਆਂ ਨੂੰ ਓਨਾਂ ਆਲੂਆਂ ਨੂੰ ਸੁੱਟ ਕੇ ਵਿੱਚ, ਤੇ ਓਨਾਂ ਨੂੰ ਚੰਗੀ ਤਰਾਂ ਪੈਲਾਂ ਗਾਲ ਲੈਂਨੀ ਆ ਭੁੰਨ-ਭੁੰਨ ਕੇ। ਪਾਨੀ ਨੀ ਪਾਂਦੀ, ਪਾਨੀ ਨੀ ਪਾਨਾ ਓਦੇ ਚ ਤੇ ਹਾਂ, ਓਨਾਂ ਨੂੰ ਭੁੰਨ ਜਾਨਾ ਭੁੰਨੀ ਜਾਨਾ ਫਿਰ ਬਾਦ ਚ ਨਮਕ ਤੇ ਹਲਦੀ, ਮਿਰਚ ਪਾ ਕੇ ਉੱਤੇ ਅਮਚੂਰ ਭੂਰ ਕੇ ਤੇ ਓ ਟਿਫਿਨ ਚ ਦੋ ਨਾ, ਬੱਚੇ ਬੜੇ ਸਵਾਦ ਨਾਲ ਖਾਂਦੇ ਨੇ।
ਹਾਂ ਚਲੋ ਜੀ, ਮੈਨੂੰ ਚੰਗਾ ਲੱਗਿਆ ਤੁਆਡੇ ਨਾਲ ਰੈਸਪੀਆਂ ਡਿਸਕਸ ਕਰਕੇ। ਤੁਆਨੂੰ ਫੇਰ ਕਰਾਂਗੇ ਕੋਲ, ਸਾਸਰੀ ਕਾਲ ਜੀ, ਬਾਏ।